ਸਤਿ ਸ਼੍ਰੀ ਅਕਾਲ ਭਾਜੀ-
ਜੀ ਭਾਜੀ ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ।
ਵਧੀਆ ਜੀ ਵਧੀਆ ਤੁਸੀ ਦੱਸੋ ਸਾਡਾ ਵਧੀਆ ਹੀ ਘਰ ਪਰਿਵਾਰ।
ਹਾਂਜੀ ਜੀ ਸਭ ਵਧੀਆ।
ਉਹ ਡੀਨਰ ਕਰ ਲਿਆ ਜੀ-
ਹਾਂਜੀ ਜੀ ਕਰ ਲਿਆ। ਮੈ ਤੁਹਾਡੇ ਕੋਲ ਅੱਜ ਨਾ ਇਕ ਗੱਲ ਪੁੱਛਣੀ ਸੀ?
ਹਾਂਜੀ -ਹਾਂਜੀ ਪੁੱਛੋ ਜੀ
ਕਿ ਆਨਲਾਈਨ ਸ਼ੋਪਿੰਗ ਤੇ ਓਫਲਾਈਨ ਸ਼ੋਪਿੰਗ ਦਾ ਮਤਲਬ ਫਾਇਦੇ ਨੁਕਸਾਨ ਅੱਜ ਕੱਲ ਬੜੇ ਨੇ ਤੁਸੀਂ ਦਸ ਸਕਦੇ ਹੋ ਕੀ -ਕੀ ਨੁਕਸਾਨ ਤੇ ਫਾਇਦੇ ਹੈਗੇ ਨੇ
ਤੁਸੀਂ ਐਕਚੁਲੀ ਸ਼ੋਪਿੰਗ ਕਰਨੀ ਹੈ ਨਾ ਥੋੜ੍ਹੀ ਮਤਲਬ ਮਹਿੰਗੀ ਚੀਜ਼ ਦੀ ਸ਼ੋਪਿੰਗ ਕਰਨੀ ਹੈ ਤੇ ਉਹਨੂੰ ਘੱਟ ਤੋਂ ਘੱਟ ਨੀ ਤੇ ਓਫਲਾਈਨ ਓਫ ਲਈਨ ਉਹਨੂੰ ਸ਼ੋਪਿੰਗ ਕਰਨੀ ਚਾਹੀਦੀ ਹੈ ਜਾਂ ਫਿਰ ਕੱਪੜੇ ਖਰੀਦਣੇ ਨੇ ਨਵੇਂ ਬੰਦੇ ਨੇ
ਹਾਂਜੀ
ਤੇ ਮਤਲਬ ਉਹ ਦੁਕਾਨ ਤੇ ਜਾ ਕੇ ਕੱਪੜਾ ਦੇਖ ਗਾ, ਪਾ ਕੇ ਟ੍ਰਈ ਕਰੇਗਾ, ਬਾਰਿੰਗ ਕਰੇਗਾ। ਮੈਂ ਦੇਖਲੋ ਕਿੰਨਾ ਫ਼ਾਇਦਾ ਹੈਗਾ ਇਸ ਚੀਜ਼ ਨੂੰ, ਔਫਲਾਈਨ।
ਸਹੀ ਗੱਲ ਏ।
ਓਫਲਾਈਨ ਜੇੜੇ ਅਗਰ ਬੰਦਾ ਕੱਪੜੇ ਲੈਂਦਾ ਨਾ। ਕੇਵੇ ਜਾਂ ਆ ਜਾਂਦਾ ਕੱਪੜਾ, ਵਿਖਾਉਂਦੇ ਕੁਛ ਨੇ ਤੇ ਆਉਂਦਾ ਕੁਛ ਏ। ਮੈਂ ਵੇਖ ਕਿੰਨਾ ਪੰਗਾਂ ਹੈਗਾ।
ਦੇਖੋ ਜੀ ਓਫਲਾਈਨ ਤੇ ਤੁਸੀਂ ਕੋਈ ਖਾਣ- ਪੀਣ ਦੀ ਚੀਜ਼ ਮੰਗਵਾਉਣੀ। ਅਗਰ ਤੁਸੀਂ ਕੁਛ ਮਤਲਬ ਕੱਪੜੇ ਵਗੈਰਾ ਮੰਗਵਾਉਣੇ ਨੇ। ਤੇ ਉਹ ਫੇਰ, ਓਫਲਾਈਨ ਹੀ ਵਧੀਆ ਲੱਗਦੇ। ਹੁੰਦੇਨੇ, ਕਿਉਂਕਿ ਦੇਖੋ ਜੀ ਓਫਲਾਈਨ ਤੁਸੀਂ ਸਾਈਜ਼ ਵਗੈਰਾ ਚੈੱਕ ਕਰ ਲੋਗੇ ਕੁਆਲਿਟੀ ਚੈੱਕ ਕਰਲੋਗੇ ਕੱਪੜੇ ਦੀ। ਤੇ ਹੋਰ ਵੀ ਮਤਲਬ ਸਹੀ ਕਹਿ ਰਹੇ ਹੋ ਤੁਸੀਂ ਜਿਵੇਂ ਬਾਰਗਨਿੰਗ ਕਰਲੋਗੇ, ਜੇ ਪੰਜ ਸੌ ਦੀ ਚੀਜ਼ ਚਾਰ ਸੌ ਸਾਰੀ ਚਾਰ ਸੌ ਤੱਕ ਦੀ ਮਿਲ ਜਾਏਗੀ, ਅਗਰ ਤੁਸੀਂ ਇਹੀ ਔਨਲਾਈਨ ਲਓਗੇ ਤੁਹਾਨੂੰ ਨਾ ਹੀ ਕੁਆਲਿਟੀ ਦਾ ਪਤਾ ਲੱਗੇ ਲੱਗੇਗਾ ਨਾ ਹੀ ਮਤਲਬ ਕਿ ਸਾਈਜ਼ ਅਗਰ ਪ੍ਰੋਪਰ ਨਾ ਆਇਆ ਜਾਂ ਫਿਰ ਉਓਧਰ ਜਿੰਨ੍ਹੇ ਦੀ ਲਿਖੀਏ। ਪ੍ਰਾਈਜ਼ ਓਨੇ ਦਾ ਹੀ ਆਏਗਾ।
ਮਹੀ ਤੇ ਪੰਗਾ ਹੈ ਭਾਜੀ, ਓਨਲਾਈਨ, ਅਗਰ ਜਿਵੇਂ ਬੰ ਮਗਰ ਐਮਰਜੈਂਸੀ ਜੇਵੇ ਕਪੜਾ ਚਾਹੀਦਾ ਹੋਵੇ। ਉਹਤੇ ਫੱਸ ਗਿਆ ਨਾ ਜੀ, ਅਗਰ ਜਿਵੇਂ ਛੋਟਾ ਕੱਪੜਾ ਆ ਗਿਆ।
ਹਾਂ ਸਹੀ ਗੱਲ ਹੈ ਦੇਖੋ ਜੀ, ਛੋਟੇ ਕੱਪੜਾ ਅਗਰ ਆ ਗਿਆ ਫੇਰ ਫਸ -ਫਸ ਗ੍ਹਾ ਤਾਂ ਹੈ ਹੀ ਫੇਰ ਰਿਟਰਨ ਕਰਨ ਚ' ਸਿਰ ਦਰਦੀ। ਹਫ਼ਤੇ ਬਾਰ ਰਿਟਰਨ ਹੋਏਗਾ ਉਸ ਤੋਂ ਬਾਅਦ ਜਾ ਕੇ ਦੂਜਾ ਆਏਗਾ ਜਾਂ ਫਿਰ ਪੈਸੇ ਰਿਟਰਨ ਹੋਣਗੇ।
ਔਨਲਾਈਨ ਚ' ਤਾਂ ਦੇਖੋ ਜੀ ਇੱਕ ਤਰ੍ਹਾਂ ਦੀ ਹਾਂ। ਹਾਂ, ਸਿਰ ਖਪਾਈ ਹੈਗੀ ਜੀ ਔਨਲਾਈਨ ਵਿਚ ਤੇ ਔਨਲਾਈਨ ਵਿੱਚ ਸਿਰਫ ਬੰਦੇ ਨੂੰ ਸਿਰਫ ਆਪਣੀ ਮਤਲਬ ਕਿ ਜੋ ਜ਼ਰੂਰੀ ਚੀਜ਼ਾਂ ਨੇ ਜਿਵੇਂ ਅਗਰ ਰਾਤ ਵੇਲੇ ਜਿਵੇਂ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਬਲਿੰਕਟ ਵਗੈਰਾ ਹੋ ਗਿਆ। ਤੁਸੀਂ ਖਾਣ- ਪੀਣ ਦੀ ਚੀਜ਼ ਵੀ ਮੰਗਾਲਓ। ਉਹ ਮਤਲਬ ਥੋੜਾ- ਬਹੁਤ ਬੈਨੀਫਿਟ ਟਾ ਸਕਦਾ ਬਾਕੀ, ਖਾਣ- ਪੀਣ ਦੀ ਵੀ ਚੀਜ਼ਾਂ ਅੱਜ ਕੱਲ ਜਿਵੇਂ ਤੁਸੀਂ ਉਹੀਓ ਮੰਗਵਾ ਸਕਦੇ ਹੋ। ਵਧੀਆ, ਜਿਹੜੀ ਪਾਪੜ ਵਗੈਰਾ ਚਿਪਸ, ਪਾਪੜ, ਕੋਲਡ ਡਰਿੰਕ ਹੈ ਚੀਜ਼ ਹੋ ਗਈ। ਕਿਉਂਕਿ ਅਗਰ ਤੁਸੀਂ ਦੂਜੀ ਚੀਜ਼ ਮੰਗਓਗੇ ਸਵੀਗੀ ਜਾਂ ਜਮੈਟੋ ਤੋਂ ਪੀਜ਼ਾ, ਬਰਗਰ ਵਗੈਰਾ ਉਹਨਾਂ ਤੁਹਾਨੂੰ, ਇਹ ਨਹੀਂ ਪਤਾ ਲੱਗੇਗਾ ਕੁਆਲਿਟੀ ਕਿਹੋ ਜਿਹੀ ਹੈ, ਮਤਲਬ ਕਿ ਕੁਆਂਆਂਟਿਟੀ ਕਿੰਨੀ ਦੇਣਗੇ।
ਕਿ ਬਈ ਅਗਰ ਦੋ ਢਾਈ ਸੌ ਰੁਪਏ ਜਾਂ ਤਿੰਨ ਸੌ ਰੁਪਏ ਸਾਡੇ ਕੋਲ ਲੈ ਲਿਆ ਕੁਆਂਟਿਟੀ ਆਏਗੀ ਵਧੀਆ ਜਾਂ ਨਹੀਂ ਆਏਗੀ। ਉਹੀਓ ਬਸ ਫੇਿੜਰ ਬੰਦੇ ਦੇ ਹਾਂ, ਉਹੀਓ ਬਸ ਫੇਰ ਬੰਦੇ ਦੇ ਦਿਮਾਗ ਵਿੱਚ ਰਹਿੰਦਾ ਕਿ ਬਈ ਔਨਲਾਈਨ ਆਪਾਂ, ਖ਼ਰੀਦੀਏ ਸਮਾਨ ਜਾਂ ਔਫਲਾਈਨ ਪਰ ਜ਼ਿਆਦਾ ਬੈਨੀਫਿਟ ਤਾਂ ਦੇਖੋ ਔਫਲਾਈਨ ਹੈਗਾ। ਕਿਉਂਕਿ ਬੰਦਾ ਦੇਖੋ ਜੀ ਅੱਖੋ- ਅੱਖੀ ਸਮਾਨ ਲੈਂਦਾ। ਤੇ ਅੱਖੋ- ਅੱਖੋ ਹੀ ਮਤਲਬ ਕਿ ਚੈੱਕ -ਚੁੱਕ ਕਰਕੇ ਗਰੰਟੀ ਵਗੈਰਾ ਆਪਣੇ ਮਤਲਬ ਕਿ, ਹੱਥ ਨਾਲ ਹੀ ਪੈਸੇ ਦਿੰਦਾ ਫੇਰ।
ਆਂ
ਦੇਖੋ ਜੀ ਉਹ ਜ਼ਿਆਦਾ ਫਾਇਦਾ ਹੈਗਾ ਬੰਦਿਆਂ ਦਾ, ਪਰ ਅੱਜ ਕੱਲ੍ਹ ਦੇਖ ਸਕਦੇ ਹੋ, ਨਾ ਔਨਲਾਈਨ ਦੇ ਜ਼ਮਾਨੇ ਚ ਲੋਕੀ ਘਰ ਬੈਠੇ ਹੀ ਸਾਰੀ ਸਾਰੀ ਚੀਜ਼ਾਂ ਮੰਗਵਾ ਲੈਂਦੇ ਨੇ। ਲੋਕੀ ਲੋਕਾਂ ਨੂੰ ਦੇਖੋ ਆਲਸ ਕਿੰਨਾ ਗਿਆ ਕਾਰੋਬਾਰ ਤੱਕ ਨਿਕਲ ਕੇ ਰਾਜੀ ਨਹੀਂ ਆਇਆ ਘਰ ਦੀ। ਹਾਂ ਘਰ ਦੀ ਜ ਦੀ ਜਨਾਨੀ ਹੈਗੀ ਆ। ਤੁਸੀਂ ਦੇਖ ਸਕਦੇ ਹੋ ਰਾਸ਼ਨ ਵੀ ਅੱਜ ਕੱਲ ਔਨਲਾਈਨ ਮੰਗਵਾ ਲੈਂਦੀ ਹੈ। ਪਤਾ ਨਹੀਂ ਕੋਈ ਐਪ ਹਾਂ ਐਪ ਚੱਲਿਆ ਡੀ ਮਾਰਟ ਐਸੇ ਕੋ ਇਦਾਂ ਦਾ ਹੀ ਕੋਈ ਐਪ ਚਲਿਆ ਤੇ ਜਿਹਦੇ ਤੋਂ ਰਾਸ਼ਨ ਔਡਰ ਕਰ ਦਿੰਦੀਆਂ ਪੰਜ ਦਸ ਦਸ ਰਪਏ ਸਸਤਾ ਹੁੰਦਾ ਹੈ। ਤੇ ਜਨਾਨੀਆਂ ਅੱਜ ਕੱਲ ਕੀ ਨਾਮ ਹੈ
ਲੈਣ ਵੀ ਨਹੀਂ ਜਾਂਦੀਆਂ ਰਾਸ਼ਨ ਸਸਤੇ ਚੱਕਰ ਹੀ ਮੰਗਵਾ ਲੈਂਦੀਆਂ
ਕੁਛ ਵੀ ਹੈਗਾ ਨਾ ਕਿ ਬਈ ਸਸਤਾ ਮਿਲ ਰਿਹਾ ਰਾਸ਼ਨ ਤੇ ਥੋੜ੍ਹੀ ਜਿਆਦਾ ਕੁਆਂਟਿਟੀ ਮੰਗਵਾ ਲੈਂਦੇ ਨੇ। ਬਸ ਉਸ ਤੋਂ ਬਾਅਦ
ਉਹੀ ਗੱਲ ਹੈਗੀ ਭਾਜੀ ਜਿਵੇਂ ਤੁਸੀਂ ਵੇਖੋ ਜਿਹੜੀ ਚੀਜ਼ ਵੀ ਜਿਵੇਂ ਬੰਦੇ ਦਾ ਫਾਇਦਾ ਹੋ ਜਾਣਾ ਔਨਲਾਈਨ ਅਗਰ ਸ਼ੋਪਿੰਗ ਕਰਨ ਲਈ ਫਿਰ ਬੰਦੇ ਨੂੰ ਕਰ ਲੈਣੀ ਚਾਹੀਦੀ ਹੈ
ਹਾਂ ਸਹੀ ਗੱਲ ਏ
ਉਹੀ ਤੇ ਗੱਲ ਹੈ
ਦੇਖੋ ਜੀ ਓਨਲਾਈਨ ਵਿੱਚ ਸਹੀ ਗੱਲ ਕਹਿ ਰਹੇ ਹੋ ਜਿਵੇਂ ਅਗਰ ਬੰਦੇ ਦਾ ਫਾਇਦਾ ਹੋ ਰਿਹਾ ਜਿਵੇਂ ਅੱਜ ਕੱਲ੍ਹ ਤੁਸੀਂ ਦੇਖ ਸਕਦੇ ਹੋ ਦੀਵਾਲੀ ਤੇ ਕਿੰਨੇ ਔਫਰ ਚੱਲਦੇ ਨੇ। ਕਿ ਬਾਈ ਟੀ ਵੀ ਲੈ ਲੋ, ਫੋਨ ਲੈ ਲੋ, ਫਰਿਜ ਲੈ ਲੋ, ਜਾਂ ਫਿਰ ਏ ਸੀ ਲੈ ਲੋ ਤੁਹਾਨੂੰ ਦਸ ਹਜ਼ਾਰ ਦੀ ਛੂਟ ਏ ਪੰਜ ਹਜ਼ਾਰ ਦੀ ਛੂਟ ਏ ਤੇ ਉਹ ਥੋੜਾ ਬਹੁਤ ਫਾਇਦੇਮੰਦ ਫੇਰ ਔਫਰ ਚੱਲ ਜਾਂਦਾ ਓਨਲਾਈਨ ਦੇਖਣ ਵਿਚ ਪਰ ਉਹ ਵੀ ਕਦੇ ਕਦਾਰ ਮਤਲਬ ਕਿ ਕੁਆਲਿਟੀ ਉਹਦੀ ਬੇਕਾਰ ਆ ਜਾਂਦੀ ਹੈ। ਫੇਰ ਸਾਨੂੰ ਵਧੀਆ ਨੀ ਲੱਗਦਾ। ਪੰਜ ਦਸ ਹਜ਼ਾਰ ਚੀਜ਼ ਸਸਤੀ ਲੈ ਕੇ ਗਰੰਟੀ ਨਾ ਮਿਲੇ ਉਸ ਚੀਜ਼ ਦੀ ਉਹ ਸਾਲ ਬਾਅਦ ਖ਼ਰਾਬ ਹੋ ਜਾਏ ਛੇ ਮਹੀਨੇ ਬਾਅਦ ਖ਼ਰਾਬ ਹੋ ਜਾਏ ਫੇਰ ਉਹਦਾ ਫਾਇਦਾ ਨੀ ਹੈ ਨਾ ਤੀਹ ਚਾਲੀ ਹਜ਼ਾਰ ਲਾ ਕੇ ਤੁਸੀਂ ਖ਼ਰਾਬ ਚੀਜ਼ ਹੋ ਜਾਂਦੇ ਅਗਰ ਛੇ ਸੱਤ ਮਹੀਨੇ ਬਾਅਦ ਸਾਲ ਬਾਅਦ
ਆਹ ਸਹੀ ਗੱਲ ਹੈ ਭਾਜੀ ਬਸ ਸਹੀ ਗੱਲ ਹੈ ਨਾ ਅਗਰ ਬੰਦਾ ਜਿਵੇ ਔਫਲਾਨ ਜਿਵੇਂ ਕੋਈ ਚੀਜ਼ ਲੈਣ ਜਾਏ ਜਾਂ ਨਾ ਜਾਏ ਬੰਦਾ ਫਰਿੱਜ ਲੈਣ ਜਾ ਰਿਹਾ ਓਲਾਈਨ ਅਗਲਾ ਬੰਦਾ ਫਰਿੱਜ ਇੱਕ ਵਾਰੀ ਵੇਖੇਗਾ ਖੋਲ ਕੇ ਕੂਲਿੰਗ ਵੇਖ ਵਧੀਆ ਹੋ ਕਿ ਨਹੀਂ ਉਹਦੀ ਬੰਦਾ ਬਾਰਗੇਨਿੰਗ ਕਰੇ ਫਿਰ ਉਸ ਤੋਂ ਬਾਅਦ ਜੀ ਗਰੰਟੀ ਵੀ ਦੇਣਗੇ ਵਰੰਟੀ ਵੀ ਦੇਣਗੇ
ਸਹੀ ਗੱਲ ਹੈ ਦੇਖੋ ਜੀ ਔਫਲਾਈਨ ਤੱਕ ਸਾਹਮਣੇ ਸਾਰੀ ਚੀਜ਼ਾਂ ਤੁਸੀਂ ਚੈੱਕ ਕਰਕੇ ਲੈ ਸਕਦੇ ਹੋ ਅਗਰ ਸਬਜ਼ੀ ਵੀ ਹੈਗੀ ਅੱਜ ਕੱਲ੍ਹ ਸਬਜ਼ੀ ਜਿਵੇਂ ਓਨਲਾਈਨ ਮੰਗਵਾ ਲੈਂਦੇ ਨੇ ਜਨਾਨੀਆਂ ਉਵੇ ਸਬਜ਼ੀ ਚੈੱਕ ਕਰਕੇ ਲਿਆਓ ਖਰਾਬ ਜਾਂ ਸਹੀ ਹੈ ਰਾਸ਼ਨ ਜੋ ਵੀ ਤੁਸੀਂ ਲੈਣਾ ਹੈ ਉਹ ਵਧੀਆ ਤਰੀਕੇ ਨਾਲ ਆਪਣੀ ਅੱਖੋ ਵੇਖੀ ਜਾ ਕੇ ਲਓ ਤੇ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਉਹੀ ਚੀਜ਼ ਫਰਿੱਜ ਵਗੈਰਾ ਹੈਗਾ, ਏਸੀ ਵਗੈਰਾ ਤੁਸੀਂ ਇਹਨਾਂ ਦੀ ਕੂਲਿੰਗ ਵਗੈਰਾ ਚੈੱਕ ਕਰੋ। ਕੂਲਰ ਲੈਣਾ ਤੇ ਕੂਲਰ ਦੀ ਵੀ ਕੂਲਿੰਗ ਚੈੱਕ ਕਰੋ ਕਿ ਵਧੀਆ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਸਾਰੀ ਚੀਜ਼ਾਂ ਚੈੱਕ ਕਰਕੇ ਕੇ ਗਰੰਟੀ ਵਰੰਟੀ ਲੈ ਕੇ ਆਪਣਾ ਬਿਲ ਬੁਲ ਦੇ ਕੇ ਆਪਣੀ ਅੱਖੋ ਅੱਖੀ, ਉਹ ਚੀਜ਼ ਦੇਖੋ ਜੀ ਬਹੁਤ ਵਧੀਆ ਰਹਿੰਦੀ ਏ ਕਿਉਂਕਿ ਫੇਸ ਟੂ ਫੇਸ ਅਗਰ ਬੰਦੇ ਨਾਲ ਗੱਲ ਹੋ ਜਾਏ ਨਾ ਫੇਰ ਬੰਦਾ, ਮਤਲਬ ਕਿ, ਹਿਜਕਦਾ ਨਹੀਂ ਕਿਸੇ ਅੱਗੇ।
ਹਾਂ, ਉਹ ਤੇ ਸਹੀ ਗੱਲ ਹੈ। ਪਤਾ ਕੀ ਗੱਲ ਅਗਰ, ਜਿਵੇਂ ਬੰਦਾ ਫੇਸ ਟੂ ਫੇਸ ਗੱਲ ਵੀ ਕਰੇ ਨਾ। ਜਿਵੇਂ ਅਗਰ ਖੁਦਾ ਨਾ ਕਰਦਾ, ਆਉਣ ਵਾਲੇ ਟਾਈਮ ਜਿਵੇਂ ਗਰੰਟੀ ਹੈਗੀ, ਉਹਦੀ ਖ਼ਰਾਬ ਹੋ ਜਾਂਦਾ। ਫਿਰ ਤੁਹਾਨੂੰ ਪਤਾ ਉਹ ਵਾਪਸੀ ਵੀ ਹੋ ਜਾਂਦਾ ਏਹਤਰਾ।
ਹਾਂ
ਇਹ ਚੀਜ਼ ਦਾ ਬੜਾ ਫਾਇਦਾ ਹੈਗਾ, ਹੁਣ ਤੁਸੀਂ ਇ ਤੁਸੀਂ ਓਨਲਾਈਨ ਤੁਸੀਂ ਕੋਈ ਇਲੈਕਟ੍ਰਲੀ ਚੀਜ਼ ਮੰਗਓਗੇ। ਨਾ ਉਹਨਾਂ ਨੇ ਗਰੰਟੀ ਦੇਣੀ ਹੈ। ਉਹਨਾਂ ਨੂੰ ਇਹ ਕੋਈ ਭਰੋਸਾ ਨਹੀ ਹੈਗੀ ਭਾਵੇਂ, ਇੱਕ ਮਹੀਨਾ ਚੱਲੇ ਭਾਵੇਂ ਇੱਕ ਸਾਲ ਚੱਲੇ, ਸਹਾਨੂੰ ਪਤਾ ਹੈਗਾ। ਉਹਨਾਂ ਦਾ ਕੋਈ ਭਰੋਸਾ ਨਹੀਂ ਹੈ।
ਸਹੀ ਗੱਲ ਹੈ। ਉਹ ਤਾਂ ਦੇਖੋ ਜੀ ਰਿਸਕ ਲੈਣ ਵਾਲਾ ਕੰਮ ਹੋ ਗਿਆ ਨਾ, ਜਾਂ ਕਿਸਮਤ ਦੇ ਉੱਪਰ ਆਪਣੀ ਮਤਲਬ ਜ਼ਿੰਦਗੀ ਟਕਾ ਲਗੀ ਬਈ। ਕਿਸਮਤ ਚੱਲ ਜਾਏਗਾ, ਸਾਲ ਦੋ ਸਾਲ ਨੀ ਤਾਂ ਖ਼ਰਾਬ ਹੋ ਜਾਏਗਾ। ਹੋਰ ਕੀ ਹੋਏਗਾ
ਉਹੀ ਗੱਲ ਹੈ ਨਾ ਭਾਜੀ, ਪਤਾ ਕੀ ਨਹੀਂ ਐਵੇਂ ਬੰਦੇ ਨੇ ਮਹਿੰਗੀ ਚੀਜ਼ ਲੈਣੀ ਹੈ। ਨਾ ਜਵੇ, ਉਹ ਕਦੀ ਨਾ ਲਏ, ਓਨਲਾਈਨ।
ਸਹੀ ਗੱਲ ਹੈ। ਓਨਲਾਈਨ ਤਾਂ ਮਹਿੰਗੀ ਚੀਜ਼ ਲੈਣੀ ਨੀ ਚਾਹੀਦੀ, ਤੇ ਸਭ ਤੋਂ ਵੱਡੀ ਸਾਡੀ ਗੱਲ ਪਹਿਲੇ ਤਾਂ, ਮਤਲਬ ਕਿ ਪੇਮੈਂਟ ਕਰਨੀ ਨੀ ਚਾਹੀਦੀ। ਕੋਈ ਵੀ ਐਪ ਹੋ ਜਾਏ ਭਾਵੇਂ,
ਨਾ ਜੀ ਪੇਂਮਟ ਤੇ ਹੋਣੀ ਚਾਹੀਦੀ ਜੀ
ਹਾਂ ਅੱਜ- ਕੱਲ ਦੇਖ ਸਕਦੇ ਹੋ ਨਾ ਫੇਸਬੁੱਕ ਤੇ ਜਿਵੇਂ ਆਉਂਦੇ ਨੇ ਨਾ, ਕਿ ਬਈ ਏਹ ਸੂਟ ਲੈਲੋ ਜਾਂ ਕੱਪੜੇ ਲੈਲੋ, ਤੇ ਉਹ, ਉਹਨਾਂ ਨੂੰ ਜਦੋਂ ਤੁਹਾਨੂੰ, ਤੁਹਾਨੂੰ ਕੋਈ ਪਸੰਦ ਆਉਂਦਾ ਕੱਪੜਾ ਵਗੈਰਾ ਤੇ ਉਹਨਾ ਨੂੰ ਵੀ ਫੋਨ ਕਰਕੇ ਕਹਿੰਦੇ ਹੋ
ਉਹ ਫੇਰ ਮਤਲਬ ਲਾਲਚੇ ਦਿੰਦੇ ਨੇ ਕਿ ਬਈ ਦੋ ਚਾਰ ਸੌ ਪੰਜ ਸੌ ਰੁਪਏ ਓਨਲਾਈਨ ਕਰ ਦੋ ਆਪਾਂ ਤੁਹਾਡਾ ਇਹ ਚੀਜ਼ ਰੋਕ ਲਾਂਗੇ ਤੁਸੀਂ ਆਓਗੇ ਤਾਂ ਲੈ ਲੈਣਾ ਹੀ ਆਪਾਂ ਭੇਜ ਦਾਂਗੇ ਤੁਹਾਨੂੰ ਕੈਸ਼ ਓਨ ਡਿਲੀਵਰੀ ਹੋ ਜਾਏਗੀ ਬਾਕੀ, ਬਾਕੀ ਕਿ ਥੋੜੇ ਬਹੁਤੇ ਕਰਦੋ ਆਪਾਂ, ਮਤਲਬ ਕਿ ਪੱਕਾ ਕਰ ਲੈਂਦੇ ਹਾਂ ਇੱਕ ਜਗ੍ਹਾ ਰੱਖ ਲੈਂਦੇ ਹਾਂ ਤੁਹਾਡਾ ਪ੍ਰੋਡਕਟ, ਬਸ ਉਹ ਫਿਰ ਤਾਂ ਉਹ ਚਾਰ ਪੰਜ ਸੌ ਜਿਹੜੇ ਤੁਸੀਂ ਐਡਵਾਂਸ ਕੀਤੇ ਹੁੰਦੇ ਨੇ ਉਹ ਫਿਰ ਕਦੇ ਵਾਪਸ ਆਉਂਦੇ ਹੀ ਨਹੀਂ ਨਾ ਹੀ ਉਹ
ਨਾ ਜੀ ਨਾ, ਬਸ ਉਹੀ ਗੱਲ ਨਾ ਸਕਹਿਮ ਤੁਹਾਨੂੰ ਪਤਾ ਔਨਲਾਈਨ, ਅੱਜ ਕੱਲ੍ਹ ਬਹੁਤ ਚੱਲ ਰਿਹਾ ਹੈਗਾ
ਸਹੀ ਗੱਲ, ਸਾਇਬਰ ਤਾਂ ਸਾਈਬਰ ਕ੍ਰਾਈਮ ਤਾਂ ਅੱਜ ਕੱਲ੍ਹ ਇੰਨਾ ਵੱਧ ਗਿਆ ਮਤਲਬ ਕਿ, ਅੱਜ- ਕੱਲ੍ਹ ਨਾ ਹਰ ਛੋਟੇ ਮੋਟੇ ਮਤਲਬ, ਗੱਲਾਂ ਵਿੱਚ ਉਲਝਾ ਕੇ ਨਾ-
ਹ, ਬਿਲਕੁਲ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ
ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ, ਮਤਲਬ ਇੱਕ ਮੂਵੀ ਆਈਏ ਤੇ ਉਸ ਮੂਵੀ ਵਿੱਚ ਇਹੀਓ ਸਾਈਬਰ ਕ੍ਰਾਈਮ ਦਾ ਦਿਖਾਇਆ ਹੋਇਆ ਤੇ, ਇੱਕ ਹਾਂ, ਉਹ ਹੈਗਾ ਹੈ ਪ੍ਰੀਤਮ ਪਰੀਵੇੜ ਹੈ ਏਧਾਂ ਦੀ ਮੂਵੀ ਦਾ ਨਾਮ ਹੈਗਾ, ਨਵੀਂ ਆਈਏ ਤੇ ਉਦਰ ਸਾਰਾ ਸਾਹਿਬਰ ਕ੍ਰਾਈਮ ਦਿਖਾਇਆ ਦਾ ਕਿ ਬਈ ਇਦਾਂ ਇਦਾਂ ਹੋਏਗਾ ਤੇ ਉਸ, ਫਿਲਮ ਵਿੱਚ ਇੱਕ ਬੰਦਾ ਇੱਕ ਅਮੀਰ ਬੰਦਾ ਆ ਰਿਹਾ ਹੁੰਦਾ ਹੈ ਤੇ ਉਹਦੇ ਕੋਲ ਜਾ ਕੇ ਕਹਿੰਦਾ ਬਈ ਮੈਨੂੰ ਇਮਰਜਂਸੀ ਹੈਗੀ ਮੇਰੇ ਪਾਪਾ ਇਦਾਂ ਦੇ ਇਹ ਹੋ ਗਿਆ ਉਹ ਹੋ ਗਿਆ ਗੱਲਾਂ ਚਲਾ ਲਾ ਕੇ ਲਾ ਕੇ ਉਹਦਾ ਫੋਨ ਲੈ ਕਿ ਬਈ ਮੈਂ ਫੋਨ ਕਰਨਾ ਦੋ ਮਿੰਟ ਉਹ ਫੋਨ ਉਹਦਾ ਲਿੱਤਾ ਔਰ ਵੈਸੇ ਵੀ ਓਟੀਪੀ ਵੱਜ ਗਿਆ ਉਹਨੇ ਓਟੀਪੀ ਪੜ੍ਹ ਕੇ ਮੈਸੇਜ ਡਿਲੀਟ ਕਰਕੇ ਆਪਣਾ ਉਹੀ ਉ ਜਾਣ ਬੁੱਝ ਕੇ ਕਿਸੇ ਨੂੰ ਵੀ ਕੋਲ ਕਰਕੇ ਵਾਪਸ ਦੇਤਾ ਉਹਨੂੰ ਉਹ ਜਿਹੜਾ ਓਟੀ ਪੀ ਸੀ। ਉਹਦੇ ਚੱਕਰ ਚ ਉਹਦੇ ਚੱਕਰ ਸਾਰੇ ਪੈਸੇ ਕੱਢ ਲਏ ਉਹਦੇ।
ਹਾਂ ਵਖ ਲਉ ਕਿੰਨਾ ਤਗੜਾ ਸਕੈਮ ਚੱਲਦਾ ਅੱਜ ਕੱਲ ਤੇ
ਗੱਲ ਇਹ ਦਿਖਾ ਰਹੇ ਨੇ ਬਈ ਕਿਸੇ ਦੀ ਮਦਦ ਕਰਨ ਦਾ ਵੀ ਮਤਲਬ ਜ਼ਮਾਨਾ, ਜਮਾਨਾ ਨੀ ਹੈਗਾ ਉਹ ਜਿਵੇਂ ਮਦਦ ਕਰ ਰਿਹਾ ਸੀ ਚੱਲ ਫੋਨ ਕਰ ਲੈ ਕੋਈ ਗੱਲ ਨੀ, ਉਹਦੇ ਫੋਨ ਵਿੱਚ ਉ ਟੀ ਹਾਂ ਉਹਨੇ ਫਾਇਦਾ ਚੱਕ ਲਿਆ ਸਾਹਮਣੇ ਵਾਲੇ ਨੇ।
ਬਸ ਪਾਈ ਆ ਤੇ ਦੇਖੋ ਕਰਮ ਹੁੰਦੇ ਨੇ ਬੰਦਾ ਕਰਮ ਤੇ ਭੁਗਤਦਾ ਹੀ ਈ ਹੈ ਨਾ ਜੀ।
ਸਹੀ ਗੱਲ ਹੈ ਜੀ ਚਲੋ।
ਠੀਕ ਹੈ ਭਾਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।